ਹਾਂਜੀ ਸਤਿ ਸ੍ਰੀ ਅਕਾਲ
ਚਾਲ ਕੀਿਆਾਲ
ਮੇਰੇ ਵਧੀਆ ਤੁਸੀਂ ਦੱਸ
ਹਾਂਜੀ ਮੈਂ ਵੀ ਵਧੀਆ ਹੋਰ ਠੀਕ ਠਾਕ ਨੇ ਘਰ ਸਭ
ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀ ਹਾਂਜੀ ਮੰਮਾ ਵੀ ਵਧੀਆ
ਓਕੇ ਓਕੇ ਬਸ ਏਦਾਂ ਹੀ ਮੈਂ ਫਫ੍ਰੀ ਬੈਠੀ ਸੀ ਤੇ ਮੈਂ ਨਾ ਕੁਛ ਪੁੱਛਣਾ ਸੀਗਾ ਤੁਹਾਡੇ ਤੋਂ ਨਾ
ਹਾਂਜੀ ਹਾਂਜੀ ਪੁੱਛ ਲੋ
ਹਾਂ ਤੇ ਮੈਂ ਕਹਿ ਰਹੀ ਸੀ ਅਹ ਤੁਸੀਂ ਮਿਲਿਆ ਸੀ ਨਾ ਫੇਸ ਪਹਿਲੇ ਬੜਾ ਖ਼ਰਾਬ ਸੀ ਤੇ ਹੁਣ ਫੇਸ ਬਹੁਤ ਅੱਛਾ ਹੋਇਆ ਮੈਂ ਹੁਣ ਦੇਖਿਆ ਸੀ ਤੇ ਤੇ ਜੋ ਜ ਤੇ ਰੋਜ਼ ਕੋਾਲਜ ਜਾਣਾ ਜਾਣਾ ਹੁੰਦਾ ਹੈ ਤੇ ਫੇਸ ਬੜਾ ਸਹੀ ਹੋ ਗਿਆ ਤੁਹਾਡਾ ਮੈਂ ਪੁੱਛ ਰਹੀ ਸੀ ਕਿ ਕੁਛ ਮਤਲਬ ਹੋਮ ਰੇਮੈਡੀ ਯੂਜ ਕਰਦੇ ਪਏ ਹੋ ਫਿਰ ਕੋਈ ਪ੍ਰੋਡਕਟ ਮੰਗਵਾਇਆ ਹੋਇਆ
ਐਕਚੁਲੀ ਨਾ ਤੁਹਾਨੂੰ ਜਿਵੇਂ ਪਤਾ ਤੁਸੀਂ ਮੈਨੂੰ ਵੇਖਿਆ ਸੀ ਫੇਸ ਬੜਾ ਖਰਾਬ ਜਾ ਹੋਗ ਸੀ ਤੇ ਬਹੁਤ ਬਹੁਤ ਲੋਕਾਂ ਨੇ ਤੇ ਮੈਨੂੰ ਕਿਹਾ ਸੀ ਕਿ ਡਾਕਟਰ ਕੋਲ ਚਲੇ ਜਾਓ ਤੁਹਾਡਾ ਕਾਫ਼ੀ ਮਤਲਬ ਬਹੁਤ ਦਾਨੇ ਹੋਏਦੇ ਆ ਤੇ ਮੈਂ ਡਾਕਟਰਾਂ ਕੋਲ ਨੀ ਗਈ ਸੀ ਮੈਨੂੰ ਕੀ ਹੈ ਮਤਲਬ ਉਵੇਂ ਗਰਮੀ ਦੇ ਕਾਰਨ ਹੋਏ। ਤੇ ਮੈਂ ਤੇ ਦੇਖੋ ਦਿਨੇ ਦੋ ਵਾਰ ਮੈਂ ਤੇ ਆਈਸ ਵਾਟਰ ਡਿਪ ਲੀਤੀ ਸੀ ਬਰਫ਼ ਦਾ ਪਾਣੀ ਦੀ ਨਾ ਡਿਪ ਲੀਤੀ ਸੀ। ਇੱਕ ਹਾਂ ਸਵੇਰੇ ਔਰ ਸ਼ਾਮੀ ਮੈਂ ਦੋ ਟਾਈਮ ਕਰਦੀ ਸੀ ਐਹ। ਇੱਕੇ ਦਿਨ ਨਾਲ ਬਹੁਤ ਫ਼ਰਕ ਪਿਆ। ਕੀ ਸਾਡੇ ਮੂੰਹ ਤੇ ਬਾਰ-ਬਾਰ ਪਸੀ ਨਾ ਆਉਂਦਾ ਰਹਿੰਦਾ ਏ ਹਨਾ ਔਰ ਹੀਟ ਪੈਂਦੀ ਰਹਿੰਦੀ ਹੈ ਤੇ ਉਹਦੇ ਨਾਲ ਥੋੜਾ ਠੀਕ ਹੋ ਜਾਂਦਾ ਐ, ਬੈਲੈਂਸ ਹੋ ਜਾਂਦਾ ਐ। ਤੁਹਾਡੇ ਨਾਲ ਬਹੁਤ ਫ਼ਰਕ ਪਿਆ ਸੀ ਮੈਨੂੰ ਔਰ ਅਸਾਨੂੰ ਇਹ ਐਲੋਵੀਰਾ ਜੈਲ ਹੁੰਦੀ ਐ ਉਹ ਲਗਾ ਰੋਜ਼ ਰਾਤੀ ਐਲੋਵੀਰਾ ਜੈੱਲ ਲਗਾ ਕੇ ਸੋਵੋ। ਹਨਾ ਤੁਸੀਂ ਅਗਰ ਹਾਂ ਅਰ ਸਾਡੇ ਤੇ ਘਰ ਹੀ ਉਗ ਜਾਂਦਾ ਹੈ ਪੇੜ
ਅੱਛਾ ਉਹਦਾ ਤੇ ਮੈਂ ਵੀ ਮੈਂ ਵੀ ਉਗਾਇਆ ਵੈ ਐਲੋਵੀਰਾ ਨਾ ਮੇਰੇ ਘਰ ਵੀ ਬਹੁਤ ਉੱਗਿਆ ਹੋਇਆ ਐਲੋਵੀਰਾ ਮੈਂ ਵੀ ਬਹੁਤ ਲੱਗਾ ਮੈਨੂੰ ਵੀ ਬਹੁਤ ਪੇੜ ਪੌਦੇ ਦਾ ਸ਼ੌਂਕ ਐਨਾ ਤੇ ਮੈਂ ਵੀ ਲਗਾ ਰੱਖਦੇ ਕਿਉਂਕਿ ਐਲੋਵੇਰਾ ਨਾ ਮੇ ਬੇਟ ਟੀ ਆਪਣੀ ਹੇਅਰ ਵਾਸਤੇ ਵੀ ਬੜਾ ਯੂਜ਼
ਹਾਂ ਹੇਅਰ ਵਾਸਤੇ ਵੀ ਉਹ ਬਹੁਤ ਵਧੀਆ ਹੁੰਦਾ। ਮੇਰੀ ਮੰਮਾ ਨੇ ਵੀ ਬਹੁਤ ਸਾਰੇ ਪਲਾਂਟਸ ਲਗਾਏ ਦੇ ਆ ਤੇ ਘਰ ਦੇ ਇਸਤੇਮਾਲ ਕਰੋ ਨਾ ਉਹ ਜ਼ਿਆਦਾ ਵਧੀਆ ਆਉਂਦੀ ਹੈ, ਪਰ ਮੈਂ ਨਾ ਬਾਹਰ ਦੀ ਇਸਤੇਮਾਲ ਕਰਨੀ ਆ ਪਤੰਜਲੀ ਦੀ ਆਂਦੀ ਏ ਇੱਕ ਐਲੋਵੀਰਾ ਜੈਲ ਤੇ ਉਹ ਬਹੁਤ ਅੱਛੀ ਹੁੰਦੀ ਏ ਉਹਨੂੰ ਰੋ ਰੋਜ ਰਾਤੀ ਲਗਾ ਕੇ ਸੋ ਜਾਓ ਹਨਾ ਸਵੇਰੇ ਵੀ ਲਾ ਲੋੋ ਥੋੜੀ ਬਹੁਤੀ ਮਤਲਬ ਜਿੱਥੇ ਜਿੱਥੇ ਤੁਹਾਨੂੰ ਮਤਲਬ ਵੈਸੇ ਤਾਂ ਮੈਂ ਡਾਰਕ ਸਰਕਲ ਤੇ ਲਗਾ ਲੈਂਦੀ ਹਾਂ ਐਲੋਵੀਰਾ ਜੈਲ ਵੈਸੇ ਕਿੱਥੇ ਵੀ ਲਗਾ ਸਕਦੇ ਹੋ ਪੂਰੇ ਮੂੰਹ ਤੇ ਲਗਾ ਲੋ ਉਹਦੇ ਤੇ ਕੁਛ ਨੁਸਕਾਨ ਹਈਂਈਂ ਹਨਾ ਉੇਥ ਉਹ ਐਲੋਵਰਾ ਜੈਲ ਲੱ ਗਾਲੋ ਔਰ ਮੁਲਤਾਨੀ ਮਿੱਟੀ ਲਾ ਲੋਓ ਹਫ਼ਤੇ ਚ ਇੱਕ, ਇੱਕ ਵਾਰੀ ਜਾਂ ਦੋ ਵਾਰੀ ਮੁਲਤਾਨੀ ਮਿੱਟੀ ਲਗਾ ਸਕਦੇ ਹਾਂ ਕਿਉਂਕਿ ਠੰਡਕ ਦਿੰਦਾ ਮੁਲਤਾਨੀ ਮਿੱਟੀ
ਹਾਂਜੀ,
ਨਾਲ ਮੇਰੀ ਮੰਮਾ ਮੈਨੂੰ ਇੱਕ ਬਣਾ ਕੇ ਦਿੰਦੇ ਆ ਸਿਰਮ ਬਣਾ ਕੇ ਦਿੰਦੇ ਆ ਉਹ
ਅੱਛਾ ਮੰਮਾ ਬਣਾ ਕੇ ਦਿੰਦੇ ਆ ਸੀਰਮ
ਹਾਂਜੀ-ਹਾਂਜੀ,
ਫ ਸੀਰਾ ਮੰਮਾ ਬਣਾ ਕੇ ਦਿੰਦੇ ਆ ਅੱਛਾ ਘਰ ਹੀ ਬਣਾ ਦਿੰਦੇ ਆ।
ਘਰ ਹੀ ਬਣਾ ਕੇ ਦਿੰਦੇ ਆ। ਦੇ ਨਾਲ ਮੈਨੂੰ ਬਹੁਤ ਜ਼ਿਆਦਾ ਫ਼ਰਕ ਪਿਆ। ਇਹ ਸਾਰੀ ਚੀਜ਼ਾਂ ਨਾਲ ਤੇ ਥੋੜ੍ਹਾ ਬਹੁਤਾ ਹੀ ਪਿਆ ਪਰ ਉਹਦੇ ਨਾਲ ਮੈਨੂੰ ਜ਼ਿਆਦਾ ਪਿਆ।
ਅੱਛਾ, ਹਾਂ ਦੇਖੋ ਘਰ ਦੀ ਬਣੀ ਹੋਈ ਚੀਜ਼ਾਂ ਨਾ ਔਰੀਜਨਲ ਹੁੰਦੀਆਂ ਨੇ ਬਾਹਰ ਤੇ ਇੰਨੇ ਕੈਮੀਕਲ ਵਗੈਰਾ ਪਏ ਹੁੰਦੇ, ਦੇ ਨੇ ਤੇ ਘਰ ਦੀ ਜੋ ਬਣੀ ਹੋਈ ਚੀਜ਼ ਹੁੰਦੀ ਐ। ਉਹ ਤੇ ਫੇ ਦੇਖੋ ਔਰੀਜਨਲ ਹੀ ਹੈ ਹਨਾ ਉਹਦੀ ਤਰੀਸ ਨੀ ਹੋ ਸਕਦੀ ਹਨਾ। ਘਰ ਚ ਕੋ ਪਾ ਕੇ, ਅੱਛਾ ਮੈਨੂੰ ਨੀ ਪਤਾ ਸੀ ਤੁਹਾਡੀ ਮੰਮੀ ਫੇਸ ਪ੍ਰੋਡਕਟ ਵੀ ਬਣਾ ਲੈਂਦੀ।
ਹਾਂ ਇਹ ਮੰਮਾ ਨੇ ਨਾ ਨਾਨੀ ਤੋਂ ਸਿੱ ਆ ਸੀ,
ਅੱਛਾ ਉਹ ਤੁਹਾਡੀ ਨਾਨੀ ਵੀ ਬਣਾ ਲੈਂਦੇ ਨੇ।
ਹਾਂਜੀ ਇਹ ਮੰਮਾ ਨੇ ਮ ਨਾਨੀ ਤੋਂ ਹੀ ਸਿੱਖਿਆ ਸੀ। ਇਹ ਮ ਹਾਂ। ਨਾਨੀ ਨੇ ਕਦੀ ਬਣਾਇਆ ਹੋਏਗਾ ਮੰਮੀ ਵਾਸਤੇ ਹੀ, ਤੇ ਮੰਮੀ ਨੂੰ ਯਾਦ ਸੀ ਕਿ ਐਵੇ ਵੇਂ ਐਵੇਂ ਬਣਦਾ ਹੈ ਤੇ ਮ ਮੰਮੀ ਨੇ ਫੇਰ ਟਰਾਈ ਕੀਤਾ ਸੀ ਬਣਾ ਕੇ।
ਹਾਂ ਇਹ ਹੀ ਹੈ ਨਾ ਪਹਿਲੇ ਵਾਲੀ ਲੇਡੀਜ਼ ਕਿਧੇ ਕਿੱਥੇ ਇੰਨਾ ਕੁਛ ਪ੍ਰੋਡਕਟ ਖਰੀਦੀਆਂ ਸੀ। ਸੀ ਉਹ ਘਰ ਹੀ ਬਣਾ ਲੈਂਦੀਆਂ ਸੀ ਜੋ ਜੋ ਘਰ ਦੇ ਫੇਸ ਪੈਕ ਘਰ ਦੀ ਹਰ ਚੀਜ਼ ਯੂਜ ਕਰਦੀਆਂ ਸੀ। ਹੁਣ ਨਾ ਮੈਂ ਮੇਰੇ ਵੀ ਸੀ ਮੇਰੇ ਵੀ ਨਾ ਵਾਲ ਬੜੇ ਲੰਬੇ ਸੀ। ਬਹੁਤ ਲੰਬੇ ਸੀ ਇੰਨੇ ਗਣੇ ਮੈਂ ਕੁਛ ਨੀ ਕਰਦੀ ਸੀ ਅੱਜ ਕੱਲ ਤੇ ਕੁੜੀਆਂ ਕਿੰਨੇ ਮਹਿੰਗੇ-ਮਹਿੰਗੇ ਸ਼ੈਂਪੂ ਕੰਡੀਸ਼ਨਰ ਸੀਰਮ ਯੂਜ ਕਰਦੀਆਂ ਨੇ। ਅਸੀਂ ਨੀ ਯੂਜ ਕਰਦੇ ਸੀ ਮੈਂ ਤੇ ਪਤਾ ਕੀ ਕਰਦੀ ਸੀ ਸਰੋਂ ਦਾ ਤੇਲ ਲਗਾਾਨ ਬੜਾ ਸਾਰਾ ਸ ਤੇ ਚਮਪੀ ਕਰਾਉਣੀ ਮੰਮਾ ਕੋਲੋਂ ਉਸ ਤੋਂ ਬਾਅਦ ਨਿੰਬੂ ਦਾ ਰਸ ਲਗਾਣਾ ਨਿੰਬੂ ਦਾ ਰਸ ਲਗਾ ਕੇ ਉਸ ਤੋਂ ਬਾਅਦ ਗਰਮ ਟਾਵਲ ਕਰਕੇ ਨਾ ਉਹਦੇ ਸਿਰ ਤੇ ਉਹ ਸਪਾ ਕਰਨਾ ਸਿਰ ਦਾ। ਔਰ ਫੇਰ ਛੋੜ ਦੇਣਾ। ਦੋ ਕੁ ਦੋ ਢਾਈ ਘੰਟੇ ਆਸਰੇ ਔਰ ਉਸ ਤੋਂ ਬਾਅਦ ਫਿਰ ਸਿਰ ਤੋਂਨਾ ਵਾਲ ਐੰਝ ਹੋ ਜਾਂਦੇ ਸੀ ਬਿਲਕੁਲ ਜਿਵੇਂ ਸਿਲਕ ਹੁੰਦੀ ਹੈ ਨਾ ਸਿਲਕ ਇੱਕ ਇਕ ਬਾਲ ਹੋ ਜਾਂਦਾ ਸੀ ਬਸ। ਫਿਰ ਆਫਟਰ ਮੈਰਿਜ ਕਿੱਥੇ ਹੋ ਪਾਂਦਾ ਹੈ ਸਭ ਚੀਜ਼। ਹਨਾ ਆਫਟਰ ਮੈਰਿਜ ਨੀ ਹੋ ਪਾਉਂਦੀਆਂ ਚੀਜ਼ਾਂ ਨਾ ਪਹਿਲੇ ਹੀ ਉਹ ਪਾਉਂਦੀਆਂ ਨੇ। ਉਹੀ ਹੈ ਤੁਸੀਂ ਦੱਸ ਰਹੇ ਸੀ ਫੇਰ ਅੱਛਾ ਤ ਫੇਸ ਵਾਸਤੇ ਮੈਂ ਨਾ ਮੇਰੀ ਬੇਟੀ ਦੇ ਵੀ ਬੜੇ ਐਕਨੇ ਹੋਏ ਦੇ ਨੇ ਫੇਸ ਤੇ, ਤੇ ਉਹ ਵੀ ਮੈਨੂੰ ਕਹਿੰਦੀ ਰਹਿੰਦੀ ਨੇ ਕਹਿੰਦੇ ਮੈਨੂੰ ਤੇ ਇੰਨੀ ਨੌਲੇਜ ਹੈ ਨੀ ਕਿ ਉਹਨਾ ਉਹ ਨਾ ਉਹਨਾਂ ਦਾ ਫੇਸ ਬੜਾ ਖਰਾਬ ਸੀ ਤੇ ਮੈਂ ਹੁਣ ਦੇਖਿਆ ਕਾਫੀ ਸਹੀ ਹੈ ਚੱਲ ਮੈਂ ਕੋ ਪ੍ਰੋਡਕਟ ਪੁੱਛਣੀ ਆ। ਕਿੜਾ ਮੰਗਵਾਇਆ ਹੋਇਆ ਤੁਸੀਂ ਅੱਛਾ ਤੁ
ਬਾਕੀ ਹਾਂ ਬਾਕੀ ਓਨਲਾਈਨ ਤੇ ਜੋ ਸਮਾਨ ਮਿਲਦਾ ਹੈ ਉਹ ਮੰਗਵਾਉਣਾ ਬਿਲਕੁਲ ਬੇਕਾਰ ਏ। ਕੁੱਛ ਫ਼ਰਕ ਨੀ ਪੈਂ ਹਾਂ ਉਤੋਂ ਦੀ ਵੈਸੇ ਅਗਰ ਅਸੀਂ ਬ੍ਰੈਂਡ ਦੀ ਲਈਏ ਨਾ ਤੇ ਉਹ ਨਾਲ ਥੋੜਾ ਬਹੁਤਾ ਪੈ ਵੀ ਜਾਂਦਾ ਹੈ ਪਰ ਉਹਨਾਂ ਦੇ ਅੰਦਰ ਔਲਰੇਡੀ ਐਸਿਡ ਵਗੈਰਾ ਪਾਏ ਹੁੰਦੇ ਆ ਕੈਮੀਕਲ ਆਲਰੈਡੀ ਪਾਏ ਹੁੰਦੇ ਆ ਤੇ ਤੁਹਾਡੇ ਸਕਿੰਨ ਨੂੰ ਹੋਰ ਮਤਲਬ ਕਿਸੇ ਕਿਸੇ ਸਕਿਨ ਟਾਈਪ ਅਲੱਗ ਲਗ ਹੁੰਦਾ ਏ। ਔਰ ਅਗਰ ਅਸੀਂ ਓਲ ਸਕਿਨ ਟਾਈਪ ਵੀ ਲਈਏ ਨਾ ਉਹਦੇ ਚ ਵੀ ਕਿਸੀ-ਕਿਸੀ ਨੂੰ ਸੂਟ ਨਹੀਂ ਕਰ ਪਾਦਾ ਕਿਸੀ -ਕਿਸੀ ਦੀ ਸੈਂਸਟਿਵ ਸਕਿਨ ਹੁੰਦੀ ਏ। ਤੇ ਓਨਲਾਈਨ ਤੇ ਨਾ ਹੀ ਮਤਲਬ ਖਰੀਦਣਾ ਤੁਸੀਂ ਉਹਦੇ ਵਾਸਤੇ ਤੁਸੀਂ ਘਰ ਮੇਰੀ ਮੰਮਾ ਤੋਂ ਪੁੱਛ ਲੈਣਾ ਤੁਸੀਂ ਸੀਰਮ ਕਿਵੇਂ ਬਣਦਾ ਏ ਉਹ। ਮੈਨੂੰ ਤੇ ਪਤਾ ਨੀ ਉਹੀ ਬਣਾ ਕੇ ਦਿੰਦੇ ਆ।
ਅੱਛਾ-ਅੱਛਾ ਕੋਈ ਨੀ, ਨੀ ਮੈਂ ਤੁਹਾਡੇ ਮੰਮਾ ਕੋਲੋਂ ਪੁੱਛਾਂਗੀ ਅੱਜੇ ਤੇ ਤੁਹਾਡੀ ਮੰਮਾ ਬੀਜ ਨੇ ਨਾ ਗਏ ਨੇ ਕਿਧਰ ਤੇ ਮੈਂ ਤੁਹਾਡੇ ਮੰਮਾ ਨੂੰ ਨਾ ਫੋਨ ਕਰਾਂਗੀ ਫ ਪਰਸਨਲੀ ਤੇ ਫਿਰ ਉਹਨਾਂ ਕੋਲੋਂ ਪੁੱਛਾਂਗੀ, ਵੈਸੇ ਤੁਹਾਨੂੰ ਪਰਸੋਂ ਮਿਲੇ ਸੀ ਤੁਹਾਡੇ ਮੰਮਾ ਮੈਨੂੰ ਹਾਂ ਪਰਸ ਮਿਲੇ ਸੀ, ਤੇ ਬਸ ਫਿਰ ਮੈਨੂੰ ਪਤਾ ਨੀ ਸੀ ਨਾ ਐ ਫਿਰ ਮੈਨੂੰ ਗੱਲ ਹੋ ਨੀ ਪਾਈ, ਤੇ ਕੋਈ ਨੀ ਫਿਰ ਮੈਂ ਪੁੱਛਣੀ ਆ ਮੰਮਾ ਕੋਲੋਂ ਤੁਹਾਡੀ, ਹੋਰ ਤੁਸੀਂ ਤੁਸੀਂ ਕੀ ਕਰਦੇ ਪਯੇ ਹੋ ਫਿਰ ਅੱਜ ਕੱਲ।
ਹਾਂਜੀ
ਮੈਂ ਕਿਹਾ ਫਿਰ ਤੁਸੀਂ ਕੀ, ਕਿ ਤੇ ਕਿਓਂ ਅੱਜ ਕੱਲ ਫ੍ਰੀ ਔ, ਘਰ ਹੀ ਬੈਠੇ ਹੋ।
ਗ੍ਰੈਜੂਏਸ਼ਨ ਕਰਨੀ ਏ ਤੇ ਔਦੀ, ਹਾਂ ਔਦਾ ਹੀ। ਸੋਚ ਰਹੇ ਸੀ ਕਿ ਹੁਣੇ ਖੁਦ ਦੀ ਕਰਾਂ, ਜਾਂ ਬਾਹਰੋਂ ਦੀ ਕਰਾਂਵਾਂ।
ਅੱਛਾ ਅੱਛਾ ਅੱਛਾ ਠੀਕ ਹੈ, ਠੀਕ ਹੈ, ਠੀਕ। ਹਾਂ ਤੇ ਅੱਜ ਕੱਲ ਹੈ ਕੀ ਹੈ, ਅੱਛੀ ਸਟੱਡੀ ਕਰੋ, ਤੇ ਕੋਈ ਅੱਛੀ ਜੋਬ ਮਿਲੇ
ਹੁਣ ਜੋ ਹੈ, ਕਾੱਲੇਜ। ਦੇਣਾ ਹੁਣ ਮੈਂ ਗਿਫ਼੍ਟ। ਤੁਸੀ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਉਹ ਮੈਨੂੰ ਲੱਗ ਰਿਹਾ ਏਨੀ ਨਾ ਵੈਲਿਊ ਨੀ ਦਿੱਤੀ ਜਾਏਗੀ, ਜਿੰਨੀ ਮੈਂ ਬਾਹਰੋਂ ਦੀ ਕਰਾਂਗੀ ਨਾ ਉਹਦੀ ਜ਼ਿਆਦਾ ਵੈਲਿਊ ਦਿੱਤੀ ਜਾਏਗੀ।
ਅੱਛਾ ਇਸ ਤਰ੍ਹਾਂ ਵੀ ਕੁਛ ਹੁੰਦਾ ਏ।
ਹਾਂ ਇਸ ਤਰ੍ਹਾਂ ਵੀ ਹੁੰਦਾ ਕਿਉਂਕਿ ਇਹ ਯੂ ਯੂਨੀਵਰਸਿਟੀ ਵੀ ਹੈਹੀ ਹੈ ਜਿੱਥੇ ਮੈਂ ਹੁਣ ਐਕਚੁਅਲੀ ਪੜ ਰਹੀ ਹਾਂ ਨਾ। ਕਾਲਜ ਹੈ ਸਿਰਫ਼, ਤੇ ਮੈਨੂੰ ਯੂਨੀਵਰਸਿਟੀ ਚਾਹੀਦੀ ਯੂਨੀਵਰਸਿਟੀ। ਈਦੀ ਜਿਆਦਾ ਹੋਂਦੀ ਦੀ ਨਾ, ਵੈਲਿਊ ਦਿੱਤੀ ਜਾਂਦੀ ਐ। ਔਰ ਅੱਛੀ ਜਗ੍ਹਾ ਤੋ ਕੀਤੀ ਗਈ ਹੁਣ ਦੀ ਤੇ ਔ ਹੋਰ ਵੀ ਜਿਆਦਾ ਵਧੀਆ ਹੁੰਂਦੀ ਹੈ। ਟੋਪ ਕਾੱਲ ਜਿਸ ਨੂ ਕਰੋ, ਤੇ ਔ ਰੋ
ਠੀਕ ਹੈ, ਠੀਕ ਹੈ, ਹਾਂ ਤਾਂ ਹੀ ਤੇ ਫਿਰ ਔ ਬ ੇ ਸੀ ਈ ਟੀ ਦਾ ਇਗਜ਼ਾਮ ਹੁੰਦਾ ਹੈ, ਹੈਨਾ ਯੂਨੀਵਰਸਿਟੀ ਵਾਸਤੇ, ਔ ਹੀ ਦਿੰਦੇ ਹੈਨਾ।
ਔ ਤੇ ਟੁਵੈਲਥ ਤੋਂ ਬਾਅਦ ਹੁਂਦੇ ਦੇ ਐ ਨਾ। ਹੈਲੋ, ਉਹ ਤਾਂ ਟਵੈਲਥ ਤੋਂ ਬਾਅਦ ਹੁਦੇ ਆ। ਉਹ ਤਾਂ ਟਵੈਲਥ ਤੋਂ ਬਾਅਦ ਦਿੰਦੇ ਨਾ ਸੀ। ਐਗਜਾਮ ਮੈਂ ਤੇ ਗ੍ਰੈਜੂਏਸ਼ਨ ਹਾਂ ਮੈਂ ਤੇ ਗ੍ਰੈਜੂਏਸ਼ਨ ਕਰ ਲਈਏ ਮੈਨੂੰ ਪੋਸਟ ਕਰਨੀ ਹੈ।
ਓਕੇ ਓਕੇ, ਨਾ ਮੈਨੂੰ ਨਾ ਇੰਨੀ ਨੌਲੇਜ ਨੀ ਹੈਗੀ। ਚੀਜ਼ਾਂ ਵੀ ਨਾ ਤੇ ਕਰਕੇ ਹਾਂਜੀ ਮੈਨੂੰ ਨਾ ਇਨਾ ਨੀ ਪਤਾ ਹਾਂ ਹਜੇ ਮੇਰੀ ਬੇਟੀ ਨਾ ਹਜੇ ਮੇਰੀ ਬੇਟੀ ਨ ਆਈ ਨਾਜੇ, ਤੇ ਮੈਨੂੰ ਪਤਾ ਨੀ ਇਨਾ ਹਾਂਜੀ-ਹਾਂਜੀ, ਹੋਰ ਡਿਨਰ ਹੋ ਗਿਆ?
ਹਾਂਜੀ-ਹਾਂਜੀ, ਜੇ ਨਾਲ ਤੇ ਕਰ ਲਿਆ ਆਪਾਂ ਅਸੀਂ
ਅੱਛਾ ਕੀ ਬਣਾ ਲਿਆ ਫੇਰ ਅੱਜ ਮੰਮਾ ਨੇ,
ਮੰਮਾ ਨੇ ਉਹ ਤੇ ਤੁਹਾਨੂੰ ਪਤਾ ਹੈ ਰਾਤੀ ਦੇ ਦਾਲ ਹੀ ਬਣਦੀ ਐ।
ਅੱਛਾ-ਅੱਛਾ, ਮੈਂ ਤੇ ਹੈ ਵੀ ਸਾਡੇ ਕੀ ਇੱਕਤਾ ਹੀ ਬੰਦੀ ਹੈ। ਤੁਸੀਂ ਵੀ ਨਖਰੇ ਕਰਦੇ ਹੋ ਖਾਣਾ ਪੀਣਾ ਖਾਣ ਹੀ ਚ ਮੇਰੇ ਬੱਚੇ ਬੜੇ ਹੀ ਨਖਰਾ ਕਰਦੇ ਨੇ, ਹੂੰ,
ਉਹ ਨਾ ਮੰਮਾ ਵਧੀਆ ਚੀਜ਼ਾਂ ਨਹੀਂ ਬਣਾਦੀ ਤੇ ਫੇਰ ਥੋੜ੍ਹੇ ਨਖਰੇ ਕਰ ਹੀ ਲੈਂਨੇ ਆ ਹੁਣ ਦੇਖੋ ਅਸੀਂ ਰੋਜ਼ ਰੋਜ਼ ਤੇ ਰੁੱਖਾ ਸੁੱਕਾ ਖਾਣਾ ਖਾ ਨੀ ਸਕਦੇ ਚਲੋ ਰੁੱਖਾ ਸੁੱਕਾ ਨਹੀਂ ਹੁੰਦਾ ਤੇ ਉਹ ਗੰਦੀ-ਗੰਦੀ ਸਬਜ਼ੀਆਂ ਬਣਾ ਦਿੰਦੀ ਆ ਮੰਮਾ
ਅੱਛਾ-ਅੱਛਾ, ਹਾਂ ਗੰਦੀ ਸਬਜ਼ੀਆਂ ਚੋਂ ਹੀ ਆਦਾ ਹੈਗਾ ਟੀਡੇ ਦੇ ਲੋਕੀ ਤੋਰੀ ਹਨਾ,
ਹੋਰ ਟੀਡੇ ਦੱਸੋ ਟੀਡੇ ਨਾਮ ਸੁਣ ਕੇ ਇੰਨਾ ਗੰਦਾ ਹੈ ਉਹ ਖਾਣ ਦਾ ਵੀ ਮਨ ਨੀ ਕਰਦਾ ਟੀਡੇ ਤੋਰੀ ਨਾਮ ਸੁਣ ਕੇ ਹੀ ਅਜੀਬ ਜਾ ਆਉਦਾ ਕਿ ਹਾਏ ਹੀ ਕੀ ਖਾਣ ਲੱਗੇ ਹਾਂ ਅਸੀਂ,
ਹਾਂ ਤੇ,
ਟੇਸਟ ਟੇਸਟ ਯਾਰ ਕੀਤਾ ਹੀ ਨੀ ਜਾਂਦਾ ਸਬਜ਼ੀ ਦੀ ਸ਼ਕਲ ਵੇਖ ਕੇ ਹੀ ਨੀ ਕੀਤਾ ਜਾਂਦਾ ਨਾਮ ਸੁਣ ਕੇ ਉਹ ਸ਼ਕਲ ਵੇਖ ਕੇ ਨੀ ਕੀਤਾ।
ਹਾਂ ਤੇ ਬਸ ਸਭ ਵਧੀਆ। ਸ ਠੀਕ-ਠਾਕ,
ਹਾਂ ਚਲੋ ਮੈਂ ਮੰਮਾ ਤੁਸੀਂ ਕੇ ਆਣਾ, ਘਰ ਤੇ ਮੰਮਾ ਨੂੰ ਲੈ ਕੇ ਆਣਾ, ਆਪਣੇ ਨਾਲ ਹਨਾ ਮੰਮਾ ਨੂੰ ਭੈਣਾ ਕਿ ਆਂਟੀ ਦਾ ਫੋਨ ਆਇਆ ਸੀਗਾ ਤੇ ਮੰਮਾ ਪੁੱਛ ਰਹੇ ਸੀ। ਤੇ ਕੀ ਤੁਹਾਨੂੰ ਕੱਲ ਮਿਲਣਾ ਜਾਣ ਜਾਂਦੇ ਆ ਨਾ ਤੁਹਾਡੇ ਵੀ ਮੰਮਾ ਉੱਥੇ ਗਲ ਹਾਂਜੀ ਤੇ ਮੈਂ ਕਿਤੇ ਨਾ ਤੁਹਾਡੇ ਮੰਮਾ ਕੱਲ ਮੈਨੂੰ ਮੇਿਲਣਾ ਹਾਂ ਮਿਲ ਜਾਣਗੇ ਤੇ ਠੀਕ ਨਹੀਂ ਤੇ ਤੁਸੀਂ ਨੂੰ ਮੈਸੇਜ ਦੇਣਾ ਚਲੋ ਕੋਈ ਨੀ ਬੇਟਾ ਤੁਸੀਂ ਆਣਾ ਕਦੇ ਘਰੇ ਆਣਾ ਓ ਓਕੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਹੈ